ਸਾਸ ਸ੍ਰੀ ਕਾਲ ਭਾਜੀ।
ਭਾਜੀ ਸਾਸ ਸ੍ਰੀ ਕਾਲ ਜੀ, ਹੋਰ ਸੁਨਾਓ ਘਾਰ ਪਰਵਾਰ ਤੁਹਾਡੇ ਸਬ ਵਦੀਆ?
ਵਦੀਆ ਜੀ ਵਦੀਆ, ਤੁਸੀਂ ਦੱਸੋ ਤੁਆਡਾ ਵਦੀਆ ਜੀ ਘਾਰ ਪਰਵਾਰ?
ਹਾਂਜੀ, ਜੀ ਸਬ ਵਦੀਆ।
ਮੈਂ ਕੈਣਾ ਸੀ ਅੱਜ-ਕੱਲ ਵੇਖੋ ਤੁਸੀ, ਫਾਸਟ ਫੂੜ ਬੱਚੇ ਕਿੰਨਾ ਜਿਆਦਾ ਖਾ ਰੇਨ।
ਓ ਤਾਂ ਗਾੱਲ ਏ ਜੀ, ਦੇਖੋ ਫਾਸਟ ਫੂੜ ਤਾਂ ਅੱਜ-ਕੱਲ ਚੱਲ ਈ ਬੜਾ ਰੇਆ, ਘਾਰ ਦੀ ਰੋਟੀ ਦਾ ਬੱਚੇ ਭੁੱਲੇ ਦੇ ਨੇ।
ਨੀ ਰਏ, ਖਾਈ ਨੀ ਰਈ।
ਸਈ ਗਾੱਲ ਏ।
ਬੋਤ ਬੁਰਾ ਹਾਲ ਹੋਯਾ ਦਾ ਜੀ, ਬੱਚੇਆਂ ਦਾ ਬਮਾਰ ਹੋ ਜਾਂਦੇ ਨੇ ਫੇਰ ਫਾਸਟ ਫੂੜ ਖਾ, ਖਾ ਕੇ।
ਹੂੰ, ਸਈ ਗਾੱਲ ਐ ਤੁਸੀਂ ਦੇਖ ਸਕਦੇ ਓ ਆੱਜ-ਕਾੱਲ ਮੈਦਾ ਕਿੰਨਾ ਮਤਲਬ ਕੀ ਵਾੱਦ ਰੇਆ, ਚੋਮੀਨ ਮੋਮੋਜ਼, ਸਿਪਰਿੰਗ ਰੋਲ, ਹਾਂ ਸਈ ਗਾੱਲ ਏ, ਹਫ਼ਤਾ, ਹਫਤਾ ਪੁਰਾਣਾ ਤੇਲ ਚਲਾਂਦੇ ਨੇ ਐ ਰੇੜੀਆ ਵਗੈਰਾ ਵਾਲੇ।
ਹੋਰ ਕੀ ਓਨਾਂ ਦਾ ਕੀ ਜਾ ਰੇਆ, ਬੱਚੇਆਂ ਦਾ ਨੁਕਸਾਨ ਹੋ ਰੇਆ ਜੇੜੇ ਖਾ ਰੇਨ।
ਹਾਂ, ਹਾਂ ਲੋਕ ਬੱਚੇਆਂ ਨੂੰ ਸਵਾਦ ਲੱਗਦੀ ਏ ਚੀਜਾਂ, ਫੇਰ ਓ ਨੁਕਸਾਨ ਦੇਖਦੇ ਨੀ।
ਨਾ ਜੀ ਨਾ, ਫੇਰ ਮਾਂ ਪੇਓ ਓਸ ਟਈਮ ਬਾਚੋਂ ਬਮਾਰ ਹੋ ਜਾਂਦੇਨ। ਫੇਰ ਇੰਨਾ ਇਨਫੈਕਸ਼ਨ ਹੋ ਜਾਂਦੈ ਪੇਟ ਈਚ।
ਸਈ ਗਾੱਲ ਏ। ਦੇਖੋ ਜੀ ਸਾਹ ਦੀ ਬਿਮਾਰੀ ਹੋ ਜਾਂਦੀ ਏ ਜਾਦਾ ਮੈਦਾ ਹਾਂ ਨਾਲ ਕੇਓਕੇ ਦੇਖ ਸਕਦੇ ਮੈਦਾ ਪਚਦਾ ਨੀ, ਘੂੱਲਦਾ ਵੀ ਨੀ ਅੰਦਰ ਜਾ ਕੇ ਸਿੱਦਾ ਈ ਸਿੱਦਾ ਮਤਲਬ ਰੈਂਦੈ।
ਉਪਰੋ ਪਾਣੀ ਪੀ ਲੈਂਦੇ ਨੇ, ਓ ਮੈਦਾ ਫੇਰ ਢੇਡ ਚ ਜਾਕੇ ਫੁੱਲ ਜਾਂਦੈ।
ਹਾਂ, ਸਈ ਗੱਲ ਏ।
ਤੁਸੀਂ ਦੇਖ ਸਕਦੇ ਓ ਆੱਜ-ਕੱਲ ਪੰਜ, ਛੇ, ਸਾੱਤ ਸਾਲਾਂ ਦੇ ਬੱਚੇ ਕਿੰਨੇ ਮੋਟੇ, ਮੋਟੇ ਹੋਏ ਦੇ ਨੇ।
ਬੋਤ ਜਾਦਾ ਜੀ ਫਿਜੀ਼ਕਲ ਐਕਟੀਵਿਟੀ ਕਰਦੇ ਈ ਨੀ ਪਏ ਅੱਜ-ਕੱਲ੍ਹ ਬੱਚੇ।
ਸਈ ਗਾੱਲ ਏ ਘਾਰ ਈ ਬੈਠੇ ਰੈਂਦੇ ਨੇ ਖਾਂਦੇ ਰੈਦੇ ਨੇ ਬਾਸ।
ਹੋਰ ਕੀ। ਪਤਾ ਕੀ ਏ ਭਾਜੀ, ਇੰਸਟਾਗ੍ਰਾਮ ਤੇ ਰੀਲਾਂ ਵੇਖਦੇ ਨੇ ਓ ਮੋਮੋਸ ਓਨਾਂ ਨੇ ਕੇ ਐਫ ਸੀ ਬਣਾਏ ਪਨੀਰ ਦੇ ਬਨਾਏ ਬਸ ਐਈ ਚੀਜਾ ਵਿਕਦੇ ਰੈਂਦੇ ਨ।
ਸਈ ਗਾੱਲ ਏ, ਪੜ੍ਹਾਈ ਬਾਰੇ ਵੀ ਨੀ ਸੋਚਦੇ ਬਟ ਟਾਈਮ ਵੇਸਟ ਕਰ ਰੇ ਨੇ, ਨਾਲ਼ ਦੇ ਨਾਲ਼।
ਬੋਤ ਜੇਆਦਾ ਜੀ।
ਖਾਂਦੇ, ਖਾਈ, ਖਾਈ ਜਾ ਰੇ ਨੇ ਬਾਸ।
ਹੁਨ ਭਾਜੀ ਤੁਸੀਂ ਐ ਦੇਖੋ, ਰੈਸਟੋਰੈਂਟ ਵਿੱਚ ਕੀ, ਅੱਜ-ਕੱਲ ਭੀੜ ਐ ਕੋਈ ਜਾਂਦਾ ਈ ਨੀ ਪੇਆ। ਕੇਓਕਿ ਜੇੜੀ ਆ ਰੇੜੀਆਂ, ਲੱਗੀ ਦੀਆਂ ਨਾ ਬਾਹਰ ਲੋਕੀ ਜੇਆਦਾਤਰ ਐਥੋਂ ਈ ਖਾਈ ਜਾ ਰਏ ਨੇ ਬੋਤ ਜੇਆਦਾ ਫਾਸਟਫੂੜ, ਆੱਜ-ਕੱਲ ਕੋਈ ਰੈਸਟੋਰੰਟ ਨੀ ਜਾਰੇਆ
ਸਈ ਗੱਲ ਏ, ਕੇਓਕਿ ਰੇੜੀਆਂ ਤੇ ਤਾ ਦੇਖੋ ਸਸਤਾ ਮਿਲ ਜਾਂਦੈ। ਚੀਜ਼, ਕੈੰਦੇ ਓਈ ਓ ਨੇ, ਲੋਕੀ ਐਂ ਨੀ ਵੇਖਦੇ ਨਾ। ਨੁਕਸਾਨ ਕੀ ਹੈਗਾ ਭਾਵੇਂ ਸਸਤੀ ਮਿਲ ਰਹੀ ਏ।
ਉਹੀ ਤੇ ਭਾਈਜੀ ਹੁਨ ਸਾਨੂੰਥੋੜੀ ਪਤਾ ਕਿਵੇਂ ਬਨਾ ਰਹੇ ਨੇ, ਗੰਦੇ ਹੱਥਾਂ ਨਾਲ ਓਈ ਗੰਦੇ ਤੇਲਾਂ ਨਾਲ ਪਤਾ ਨੀ ਕੀ ਕਰ ਰਏ ਨੇ? ਸਾਂਨ ਥੋੜੀ ਪਤਾ ਹੈ ਐਗਾ।
ਸਹੀ ਗੱਲ ਏ ਓਈਓ ਲੋਕੀ ਨਾ ਆੱਜ-ਕਾੱਲ, ਵੇਚਨ ਦੇ ਪਿੱਛੇ ਤੁਆਨੂੰ ਬੇਕਿਸਕ ਦੇ ਓਫਰ ਦਿੰਦੇ ਨੇ ਦੋ ਬਰਗਰ ਨਾਲ ਮੋਮੋਸ ਫ੍ਰੀ‌।
ਬਸ ਲਾਲਾ ਜੀ ਆ ਜਾਂਦੇ ਨੇ ਬੱਚੇ
ਸਹੀ ਗੱਲ ਏ ਬੱਚੇ ਖ਼ਾਸ ਕਰ ਉਹ ਵੀ ਇੱਕ ਇੱਕੀ ਬਾਈ ਬਾਈ ਸਾਲਾਂ ਦੇ ਜਿਹੜੇ ਮੁੰਡੇ ਹੈਗੇ ਨੇ ਉਹ ਵੀ ਜਿਆਦਾਤਰਹੀ ਖਾਂਦੇ ਨੇ ਘਰ ਤਾਂ ਕੁੱਝ ਖਾਂਦੇ ਨੀ ਸਵੇਰੇ ਬਟੂਰੇ ਖਾ ਲੈਂਦੇ ਨੇ, ਦੁਪਹਿਰੀ ਫੇਰ
ਛੋਲਲੇ ਵੀ ਨੀਰਾ ਮੈਦਾ ਹੈਗਾ
ਸਹੀ ਗੱਲ ਏ।
ਬੱਚਿਆਂ ਨੇ ਘਰ ਦਾ ਨਾਸ਼ਤਾ ਤਾਂ ਕਰਨਾ ਹੀ ਨੀ, ਜੀ ਅੱਜ ਕੱਲ੍ਹ ਦੇ ਰਿਵਾਜ਼ ਨਾਲ ਲਿਆ, ਭਟੋਰੇ ਛੋਲਿਆਂ ਖਾਣੇ ਨੇ ਮੰਮੀ ਸਵੇਰੇ ਭਟੋਰੇ ਛੋਲੇ ਖਾਣੇ ਨੇ, ਘਾਰ ਦੀ ਰੋਟੀ ਨੀ ਖਾਣਗੇ।
ਉਹੀ ਉਹ ਤਾਂ ਗੱਲ ਏ ਘਰ ਦੀ ਹਰੀ ਸਬਜ਼ੀ ਛੱਡ ਕੇ ਬਾਹਰ ਦਾ ਮੈਦਾ ਗੰਦ ਵਾਲਾ ਖਾਂਦੇ ਨੇ। ਜਿਹਦੇ ਕਰਕੇ, ਫਿਰ ਬਾਅਦ ਦ ਡਾਕਟਰਾਂ ਨੂੰ ਪੈਸੇ ਦਿੰਦੇ ਨੇ।
ਬਿਲਕੁਲ ਜੀ ਬਿਲਕੁਲ। ਫੇਰ ਡਾਕਟਰ ਵੀ ਤਾਂ ਕਹਿੰਦੇ ਨੇ ਨਾ ਤੁਸੀਂ ਘਰ ਦਾ ਡਾਈਟ ਲਓ ਘਰ ਦੀ ਡਾਈਟ ਭਾਈ ਦੇਖੋ ਤੁਸੀ ਕਿੰਨੀ ਵਧੀਆ ਹੁੰਦੀ ਏ। ਸਾਡੇ ਅੱਖਾਂ ਸਾਹਮਣੇ ਸਾਫ਼ ਸਫ਼ਾਈ ਚੀਜ਼ ਜਿਹੜੀ ਹੇਗੀ ਏ, ਸਬਜ਼ੀਆਂ ਹਰੀਆਂ ਕਿੰਨੀ ਵਧੀਆ ਚੀਜ਼ ਆਂਉਂਦੀ ਏ।
ਉਹੀਓ ਤਾ ਕੱਲ ਏ ਧੋ ਧੂ ਕੇ ਸਬਜ਼ੀ ਬਣਾਣੀ ਫਰੈਸ਼ ਸਬਜ਼ੀ ਬਣਾਣੀ, ਰੋਟੀ ਰਟੀ ਖਾ ਸਾਹਮਣੇ ਬਣਨੀ
ਭਾਜੀ ਤੇਲ ਆਪਾਂ ਕਿੱਦਾਂ ਵਧੀਆ ਯੂਜ ਕਰਨੇ ਆਂ ਘਾਰ ਈਚ।
ਹਾਂ ਬਾਹਰ ਆਲੇ ਦਾ ਆਟਾ ਵੀ ਖ਼ਰਾਬ ਯੂਜ ਕਰਦੇ ਨੇ ਆਟਾ ਵੀ ਕਿਹੜਾ ਯੂਜ ਕਰਦੇ ਨੇ ਮੈਦੇ ਦੀ ਰੋਟੀਆਂ ਬਣਾਂਦੇ ਨੇ।
ਉਈ ਤੇ
ਹਾਂ ਜਿਹੜੀ ਚਿੱਥੀ ਵੀ ਨੀਂ ਜਾਂਦੀ ਬੰਦੇ ਕੋਲ।
ਬਿਲਕੁਲ ਜੀ, ਬਹੁਤ ਬੁਰਾ ਹਾਲ ਏ ਜੀ। ਅੱਜ ਕੱਲ੍ਹ ਦੇ ਬੱਚੇ ਦੇ ਸਮਝ, ਤੁਸੀਂ ਉਹ ਵੇਖ ਲ ਤੁਸੀਂ ਇੱਕ ਚਾਈਨੀਜ਼ ਮੋਮੋਸ ਵਾਲੇ ਅੱਜ ਕੱਲ੍ਹ ਦੇਖ ਲਓ ਕਿੰਨਾ ਟਰੈਂਡ ਚੱਲਦਾ ਵ ਉਹਨਾਂ ਦਾ।
ਹਾਂਜੀ।
ਐਏਡੀ ਭੀੜਾਂ ਲੱਗੀਆਂ ਅਨ ਚਾਈਨੀਜ਼ ਮੋਮੋਸ ਹਾਲੇ ਕੋਲ, ਮੈਂ ਕਹਿੰਨਾ ਵੇਹਲ ਹੀ ਨਹੀਂ ਐੰ। ਦੇਖਲੋ ਕਿੰਨਾ ਲੋਕੀ ਮੋਮੋਸ ਖਾ ਰਹੇਨੇ।
ਓਈਓ ਤਾਂ ਗਲ ਏ ਕੋਈ ਮੋਮੋਜ਼ ਸਟੀਮ ਮੋਮੋਜ਼, ਕੇ ਐਫਸੀ ਮੋਮੋਜ਼। ਪਤਾ ਨੀ ਨਵੇਂ ਨਵੇਂ ਪ੍ਰਕਾਰ ਦੇ ਮੋਮੋਸ ਬਣਾਉਂਦੇ ਰਹਿੰਦੇ ਨੇ ਉਹ। ਲੋਕਾਂ ਨੂੰ ਵਧੀਆ ਲੱਗਦੇ ਨੇ, ਬੱਚੇ ਸਾਰਾ
ਬੱਚਿਆਂ ਨੂੰ ਲੱਗ ਚੁੱਕੀ ਐ ਲੱਤ ਇਹਦੀ, ਏਦੇਂ ਬਿਨਾਂ ਨੀ ਰੈ ਸਕਦੇ ਹੁਨ ਬੱਚੇ।
ਬੱਚੇਆਂ ਦੇਖੋ ਸਵੇਰੇ ਉੱਠਦੇ ਨੇ ਪਹਿਲੇ ਭਟੂਰੇ ਮੰਗਣਗੇ ਜਿੱਦ ਕਰਨ ਲੱਗ ਜਾਂਦੇ ਨੇ ਪਹਿਲੇ ਭਟੂਰੇ ਖਾਣਗੇ, ਉਸ ਤੋਂ ਬਾਅਦ ਦੁਪਹਿਰ ਹੁੰਦੀ ਏ, ਦੁਪਹਿਰੀ ਬੰਦਾ ਫਰੂਟ ਵਗੈਰਾ ਖਾਂਦਾ ਮਗਰ ਬੱਚੇ ਕਿੱਧਰ ਮੰਨਦੇ ਨੇ।
ਨ
ਦੇ ਨੇ, ਮੈਦੇ ਆਲਾ ਸ਼ਾਮੀ ਫੇਰ ਉਹੀਓ ਚੋਮੀਨ ਬਰਗਰ।
ਉਈ ਤੇ, ਫਰੂਟ ਤੇ ਅੱਜ ਕੱਲ ਦੇ ਬੱਚੇ ਖਾ ਹੀ ਨਹੀਂ ਰਹੇ, ਬਿਲਕੁਲ ਵੀ।
ਸਹੀ ਗੱਲ ਏ, ਫਰੂਟ ਤਾਂ ਦੇਖੋ ਬੱਚਿਆਂ ਦੇ ਅੰਦਰ ਹੀ ਨੀ ਲੰਗਦਾ ਕਹਿੰਦੇ ਬੇਕਾਰ ਹੈਗਾ ਦੁੱਧ ਵੀ ਨੀ ਲੰਗਦਾ, ਦੁੱਧ ਤਾਂ ਪੀਂਦੇ ਹੀ ਨੀ ਬੱਚੇ ਅੱਜ ਕੱਲ ਦੇ
ਤੇ ਜਿਹੜੀ ਵਧੀਆ ਚੀਜ਼ਾਂ ਨੇ ਉਹ ਖਾਂਦੇ ਨੀ ਹੈਗੇ ਬੱਚੇ
ਸਹੀ ਗੱਲ ਏ, ਨਹੀਂ ਉਹ ਤਾਂ ਸੁਸਤੀ ਅੱਜ ਕੱਲ ਫੈਲੀ ਦੀ ਐ ਬੱਚਿਆਂ 'ਚ'। ਤੁਸੀਂ ਕੋਈ ਵੀ ਕੰਮ ਕਹਿ ਦਓ, ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ ਬੱਚੇ ਅੱਜ ਕੱਲ੍ਹ ਦੇ।
ਓਕੇਗਾ ਮੈਂ ਥਕਿਆ ਤਾਂ ਮੈਨੂੰ ਥਕਾਵਟ ਹੋਈ ਵੀ ਏ ਮੇਰੇ ਨਾਲਸ ਇਹ। ਐਪ ਇਸ ਕਾਰਨ ਤੇ ਹੈਗਾ ਜੀ।
ਸਹੀ ਗੱਲ ਐ। ਦੇਖੋ ਪਹਿਲੇ ਦੇ ਬੱਚੇ ਜਿਹੜੇ
ਛੀ
ਹਾਂਜੀ, ਹਾਂਜੀ
ਫਾਸਟ-ਫੂਡ ਵਗੈਰਾ ਨਈ ਹੁੰਦਾ ਸੀਗਾ। ਅਲੀ ਬਰਗਰ ਹਾਂ ਚੋਮਿਨ, ਬਰਗਰ ਹੈ ਕੁਛ ਨੀ ਹੁੰਦਾ ਸੀ। ਘਰ ਦੀ ਡਾਇਟ ਬੰਦੇ ਦੇਸੀ ਘਿਓ ਖਾਂਦੇ ਸੀ ਪਹਿਲੇ, ਦੁੱਧ ਪੀਂਦੇ ਸੀ। ਘਰ ਦੀ ਹਰੀ ਸਬਜ਼ੀ ਖਾਣੀ ਪਲ ਹਾਂ ਉਹ ਤਾਂ ਥੱਕਦੇ ਹੀ ਨਈ ਸੀ। ਜਿੰਨਾ ਮਰਜੀ ਸਾਰਾ ਦਿਨ ਕੰਮ ਕਰਾਉਂਦੇ ਰਹੋ ਭਾਵੇਂ।
ਪੂਰੀ ਐਨਰਜੀ ਹੁੰਦੀ ਸੀ, ਭਾਜੀ ਉਹਨਾਂ ਦੇ ਅੰਦਰ ਪੂਰੀ। ਤੇ ਆਈ ਕੱਲ ਦੇ ਬੱਚੇ ਵੇਖ ਲਓ। ਭਾਜੀ ਅਜੇ ਤੇ ਉਹਨਾਂ ਨੂੰ ਕੋਈ ਕੰਮ ਨੀ ਕਹਿੰਦੀ ਮਾਵਾਂ ਤਾਂ ਵੀ ਥੱਕ ਜਾਂਦੇ ਨੇ। ਵੇਖੋ
ਸਹੀ ਗੱਲ ਬੈਠ ਤੇ ਬੈਠ ਲੇਟੇ, ਲੇਟੇ ਥੱਕ ਜਾਂਦੇ ਨੇ। ਸਾਰਾ ਦਿਨ ਲੇਟੇ ਹੋਏ ਨੇ ਕੋਈ ਕੰਮ ਕਤਾ ਨਹੀਂ ਜੀ ਆਪਾਂ ਥੱਕ ਕੀ ਹੋਏਆ?
ਫੇਰ ਸਿਰ ਦਰਦ ਹੁੰਦਾ ਨਾ ਫੋਨ ਚਲਾ, ਚਲਾ ਕੇ।
ਅੱਖਾਂ ਖ਼ਰਾਬ ਕਰ ਲੈਂਦੇ ਨੇ ਅੱਖਾਂ ਨੀਚੇ ਕਾਹਲੇ ਧੱਬੇ ਆ ਜਾਂਦੇ ਨੇ। ਅੱਜ-ਕੱਲ੍ਹ ਦੇਖ ਸਕਦੇ ਹੋ ਨਾ ਛੇ ਸੱਤ ਸਾਲਾਂ ਤੋਂ ਲੈ ਕੇ ਜਿਹੜੇ ਬੱਚੇ ਹੈਗੇ ਨੇ ਚਸ਼ਮੇ ਲੱਗ ਗਏ ਨੇ ਇਹਨਾਂ ਨੂੰ।
ਹਾਂ ਬਿਲਕੁਲ ਜੀ, ਬਿਲਕੁਲ ਜੰਮਦੇ ਬੱਚੇ ਨੇ ਉਹਦੇ ਫੋਨ ਫੜਾ ਦਦੇ ਨੇ।
ਸਹੀ ਗੱਲ ਐ।
ਬੱਚਾ ਤਾਂ ਜਦੋਂ ਜੰਮਦੇ ਬੱਚੇ ਨੂੰ ਫੋਨ ਫੜਾ ਦਿੰਦੇ ਨੇ, ਫਿਰ ਰੋਟੀ ਵੀ ਨਹੀਂ ਖਾਂਦਾ ਉਹ।
ਨਾ ਜੀ ਨਾ ਫੇਰ ਨਾਲ ਰੋਟੀ ਖਾਵਾਂ ਕਾਰਟੂਨ ਲਾ ਕੇ ਦਿਓ ਕੋਈ।
ਸਹੀ ਗੱਲ ਏ।
ਹੁਣ ਤੁਸੀਂ ਭਾਈਏ ਦੇਖੋ ਬੰਦੇ ਨੂੰ ਬੰਦਾ ਅਗਰ ਆਪਣੇ ਘਰ ਦੀ ਡਾਇਟ ਖਾਏ ਨਾ ਮੈਂ ਕੇਹਨਾ ਉਸ ਤੋਂ ਵਧੀਆ ਚੀਜ਼ ਨੀ ਹੈ ਕੋਈ ਭਾਜੀ।
ਉਹੀ ਤਾਂ ਗੱਲ ਹੈ ਆਪਣੇ ਘਰ ਦਾ ਬਣਿਆ। ਖਾ ਲੈ ਜੋ ਮਰਜੀ ਖਾ ਲੈ ਘਰ ਦਾ ਬਣੇ ਪਨੀਰ ਖਾ ਲੈ ਦੁੱਧ ਪੀ ਲੈ। ਹਰੀ ਸਬਜ਼ੀਆਂ ਕਿੰਨੀਆਂ ਹੈਗੀਆਂ ਪਡੇ ਤੋਰੀ ਅੱਜ ਕੱਲ ਦੇ ਬੱਚੇ ਦਾ ਘਰ ਵੀ ਕਹਿੰਦੇ ਨੇ ਕਿ ਸ਼ਾਹੀ ਪਨੀਰ ਬਣਾ ਦੋ। ਰਾਜਮਾਂ ਬਣਾ ਦੋ। ਆਪਣੀ ਮਨਪਸੰਦ ਦੀ ਚੀਜ਼ਾਂ ਕਰਦੇ ਨੇ ਜਿਹੜੀ ਨ ਫਲ ਵਧੀਆ ਚੀਜ਼ ਹੈ ਉਹ ਖਾ ਕੇ ਰਾਜ ਨੀ ਹੈ ਕੋਈ ਬੱਚਾ ਅੱਜ ਕੱਲ ਦੇ
ਹਾਂਦੇ ਨਹੀਂ ਉਹ ਤੇ ਬੜੀ ਘੱਟ ਜਿਵੇਂ ਪਨੀਰ ਪਨੀਰ ਬਣਾਉਣ ਬਣਦਾ ਨਾ ਘਰ ਤਾਂ ਖਾਂਦੇ ਨੇ ਬੱਚੇ ਰੋਟੀਆਂ ਨ ਤੇ ਕਹਿੰਦੇ ਅਸੀਂ ਬਾਜ਼ਾਰੋਂ ਖਾ ਲਾਂਗੇ, ਨਾਨ ਖਾਵਾਂਗੇ ਟੁਟਕੁਰੇ ਖਾ ਲਾਂਗੇ।
ਸਹੀ ਗੱਲ ਐ। ਘਰ ਵੀ ਉਹਨਾਂ ਨੂੰ ਮਤਲਬ ਵਧੀਆ ਸਬਜ਼ੀ ਚਾਹੀਦੀ ਐ। ਜਿਹੜੀ ਅੰਦਰ ਲੰਘੇ
ਹਾਂ ਬਿਲਕੁਲ ਜੀ, ਬਿਲਕੁਲ ਹਰੀ ਸਬਜ਼ੀ ਹੈ ਨੀ ਖਾਣਗੇੇ ਓ
ਸਹੀ ਗੱਲ ਏ। ਕੁਛ ਨੀ ਖਾ ਕੇ ਰਾਜੀ ਅੱਜ-ਕੱਲ ਦੇ ਬੱਚੇ ਦਾ ਘਰ ਦਾ ਕੁਛ ਨੀ
ਨਾ ਜੀ ਨਾ ਪਤਾ ਕੀ ਹੈਗਾ ਅੱਜ ਕੱਲ ਦੇ ਹਣ ਤੁਸੀਂ ਬੱਚੇ ਦੇਖ ਲਓ। ਉਹਨਾਂ ਨੇ ਬਾਹਰ ਦਾ ਈ ਖਾਣਾ ਜਿੰਨਾ ਹੋ ਸਕਦਾ। ਜ਼ਿਆਦਾ ਤੋਂ ਜ਼ਿਆਦਾ ਫਾਸਟ ਫੂਡ ਸਭ ਤੋਂ ਜ਼ਿਆਦਾਸੀ ਖਾਂਦੇ ਬੱਚੇ ਸਭ ਤੋਂ ਜ਼ਿਆਦਾ ਫਾਸਟ ਫੂਡ ਨੁਕਸ ਵੀ ਬਹੁਤ ਜ਼ਦਾ ਹੀ ਹੈਗਾ।
ਸਹੀ ਗੱਲ ਏ ਤੁਸੀਂ ਇਹ ਵੀ ਦੇਖ ਸਕਦੇ ਹੋ ਨਾ ਫਾਸਟ ਫੂਡ ਜਿੰਨਾ ਬੱਚੇ ਖਾਂਦੇ ਨੇ। ਰੇੜੀਆਂ ਦਾ ਵੀ ਕਿੰਨਾ ਫਾਇਦਾ ਹੋ ਜਾਂਦਾ।
ਹਾਂ ਬਸ, ਬਸ, ਬਸ ਓਹੀ ਕਮਾਈ ਕਰ ਰਹੇ ਓਹੀ ਤੇ ਹੁਣ ਇਥੇ ਇੰਨੀ ਜਿਆਦਾ ਰੇੜੀਆਂ ਲੱਗ ਗਏ ਨੇ ਨਾ ਪੁੱਛੋ ਕੁਛ ਨਾ।
ਸਹੀ ਗੱਲ ਏ ਬੜੀ ਰੇਹੜੀਆਂ ਹੋ ਗਈਆਂ ਸ਼ਹਿਰ ਚ ਅੱਜ ਕੱਲ ਤੇ। ਤੁਸੀਂ ਦੇਖ ਸਕਦੇ ਹੋ ਹਰ ਹਾਂ ਹਰ ਮੋੜ ਤੇ ਘਰ ਦੇ ਹਰ ਬਾਜ਼ਾਰ ਵਿੱਚ ਰੇਹੜੀ ਹੈਗੀ ਜੇ। ਕਦੀ ਚਾਂਪ ਦੀ ਹੋ ਗੀ, ਕਦੀ ਫਾਸਟ ਫੂਡ ਦੀ। ਹੋਰ ਵੀ ਬੜੀ ਚੀਜ਼ਾਂ ਉਹ ਦੀਆਂ ਹੋ ਗਈਆਂ ਜੇ ਅੱਜ ਕੱਲ ਤੇ।
ਬਹੁਤ ਜਾਦਾ ਜੀ ਬਹੁਤ ਜਾਦਾ। ਹੁਣ ਤੁਸੀਂ ਇਹ ਦੇਖੋ ਜਦੋਂ ਬੰ ਬੱਚਾ ਬਿਮਾਰ ਹੁੰਦਾ ਨਾ। ਇਹ ਚੀਜ਼ਾਂ ਖਾ ਕੇ ਡਾਕਟਰ ਕਹਿੰਦਾ ਵੀ ਹੈ ਕਿ ਬਈ ਬੱਚਿਆਂ ਨੂੰ ਤੁਸੀਂ ਜਾਦਾ ਤੋਂ ਜਾਦਾ ਘਰ ਦੀ ਡਾਇਟ ਖਵਾਓ। ਘਰ ਦਾ ਖਾਣਾ ਖਾਵੇ ਉਹ ਸਭ ਤੋਂ ਬੈਟਰ ਹੈਗਾ।
ਹਾਂ ਡਾਕਟਰ ਤਾਂਈਓ ਕਹਿੰਦਾ ਨਾ ਬਾਰ ਦਾ ਖਾ-ਖਾ ਕੇ ਤਬੀਅਤ ਖ਼ਰਾਬ ਕੀਤੀ ਇਹਨੇ ਆਪਣੀ ਬੁਰੇ ਹਾਲ ਜੋ ਹੋਏ। ਬੱਚਿਆਂ ਦੇ ਤਾਂ ਜਾਦਾ ਹੀ ਬੁਰੇ ਹਾਲ ਨੇ ਅੱਜ ਕੱਲ।
ਮੈਂ ਇੱਕ ਵਾਰੀ ਮੋਮੋਸ ਖਾਧੇ ਸੀ ਮੈਂ ਸਭ ਤੋਂ ਇੱਕ ਇੱਕ ਵਾਰੀ ਮੋਮੋਸ ਖਾਧੇ ਭਾਜੀ ਮੈਂ ਘੱਟ ਤੋਂ ਘੱਟ ਚਾਰ ਪੰਜ ਦਿਨ ਬਿਮਾਰ ਰਿਹਾ ਵੇਖਲੋ ਪਤਾ ਨੀ ਐਸਾ ਕੀ ਪਾਇਆ ਦਾ ਸੀ ਉਹਨਾਂ ਨੇ।
ਕੋਈ ਏਸਾ ਮੋਮੋਸ ਹੁੰਦੇ ਨੇ ਉਹ ਉਹਨਾਂ ਦੇ ਭਾਵੇਂ ਸਟੀਮ ਲੈ ਲਓ ਫਰਾਈ ਕਰਾਓਗੇ ਤੇਲ ਖ਼ਰਾਬ ਹੋਏਗਾ। ਸਟੀਮ ਹੋਏਗਾ ਤੇ ਫੇਰ ਮੋਮੋਜ਼ ਹੀ ਪੁਰਾਣੇ ਹੋਣਗੇ ਅੰਦਰ ਫੀਲਿੰਗ ਜਿਹੜੀ ਭਰੀ ਹੁੰਦੀ ਹੈ ਉਹਨਾਂ ਨੇ
ਉਹੀ ਤੇ ਹੁਣ ਤੁਸੀ ਇਹ ਵੇਖੋ ਸੋਸਾ ਕਿੰਨੀਆਂ ਗੰਦੀਆਂ ਹੁੰਦੀਆਂ ਇਹਨਾ ਦੀਆ।
ਸਹੀ ਗੱਲ ਐ।
ਅਗਰ ਬੰਦਾ ਇਹੀ ਅਗਰ ਜੇ ਬੰਦੇ ਨੇ ਫਾਸਟ ਫੂਡ ਖਾਣਾ ਵੀ ਹੈ ਨਾ ਉਹ ਆਪਣਾ ਮਤਲਬ ਘਰ ਬਨਾਲੇ। ਇਹ ਅੱਧੀ ਆਈਟਮ ਬਣਾ ਲੇ ਘਰ, ਘਰ ਚਲੋ ਬੰਦਾ ਵਧੀਆ ਤੇ ਬਣਾਏਗਾ ਵਧੀਆ ਤੇਲ ਯੂਜ ਕਰੇਗਾ ਆਪਣੀਆ ਅੱਖਾਂ ਦੇ ਸਾਹਮਣੇ ਹੋਏਗਾ।
ਹਾਂ ਸਹੀ ਗੱਲ ਅੱਜ ਕੱਲ ਦੇਖੋ ਬਰਗਰ ਘਰ ਬਣ ਜਾਂਦਾ ਸਾਰੇ ਚੀਜ਼ਾਂ ਵੈਸੇ ਘਰ ਬਣ ਜਾਂਦੀਆ। ਤੁਂ ਦੇਖ ਸਕਦੇ ਹੋ ਨਾ ਯੂਟਿਊਬ ਤੇ ਹਰ ਰੈਸਿਪੀ ਆ ਜਾਂਦੀ ਹੈ।
ਬਿਲਕੁਲ ਜੀ ਬਿਲਕੁਲ।
ਤੁਸੀਂ ਕੁਛ ਵੀ ਦੇਖ ਕੇ ਬਣਾ ਸਕਦੇ ਹੋ।
ਇਹ ਤੇ ਜੀ ਦੇਖੋ ਹੁਣ ਉਹ ਕਿੰਨਾ ਗੰਦਾ ਤੇਲ ਯੂਜ ਕਰ ਰਹੇ ਨੇ, ਉਹ ਗੰਦੇ ਅੱਤਾਂ ਨਾਲ ਹੀ ਬਣਾਈ ਜਾ ਰਹੇ ਨੇ ਮਸਾਲੇ ਪਾਈ ਜਾ ਰਹੇ ਨੇ ਗੰਦੇ ਮੰਦੇ। ਹਾਂਜ ਪਤਾ ਨੀ ਕੀ ਕੀ ਇੰਨੇ ਬੱਚੇ ਕਿਵੇਂ ਖਾ ਲੈਂਦੇ ਨੇ ਇੰਨੀ ਗੰਦੀ ਚੀਜ਼ਾ।
ਉਹ ਬੱਚਿਆਂ ਨੂੰ ਦੇਖੋ ਲੱਤ ਲੱਗੀ ਹੋ ਗਈ ਆਦਤ ਹੀ ਹੋ ਗਈ ਹੈ ਇੱਕ ਤਰ੍ਹਾਂ ਦੀ। ਸਹੀ ਗੱਲ ਹੈ। ਬਚਪਨ ਤੋਂ ਖਾਂਦੇ ਆ ਰਹੇ ਨੇ ਬਚਪਨ ਥੋੜਾ-ਥੋੜ੍ਹਾ ਕਰਦੇ-ਕਰਦੇ ਹੁਣ ਤਾਂ ਹ ਆਦ ਹਾਂ ਆਦੀ ਬਣੇ ਦੇ ਨੇ ਜਿੰਨਾ ਮਰਜੀ ਖਵਾਦੋ ਖਾਂਦੇ ਰਹਿੰਦੇ ਨੇ।
ਸਹੀ ਗੱਲ ਜੀ ਬੱਚੇ ਫਾਸਟ ਫੂਡ ਸ਼ਾਮੀ ਖਾ ਜਾਂਦੇ ਰਾਤੀ ਰੋਟੀ ਨੀ ਖਾਂਦੇ।
ਸਹੀ ਗੱਲ ਹੈ, ਘਰ ਦੀ ਰੋਟੀ ਉਨਾਂ ਨੂੰ ਬੇਕਾਰ ਲੱਗਣ ਲੱਗ ਜਾਂਦੀ ਬਈ ਆਪਾਂ ਖਾਣੀ ਨੀ ਹੈ।
ਬਿਲਕੁਲ।
ਭਾਵੇਂ ਕੋਈ ਸਬਜ਼ੀ ਬਣ ਜੇ ਘਰ।
ਚਲੋ ਠੀਕ ਹੈ ਭਾਜੀ।
ਚਲੋ ਠੀਕ ਹੈ ਜੀ।